ਹੈਲੋ। ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਨੇ।
ਹਾਂਜੀ, ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ।
ਵਧੀਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ।
ਹਾਂਜੀ, ਵਧੀਆ ਜੀ ਹੋਰ ਕੀ ਕਰਦੇ ਸੀ।
ਬਸ ਬੈਠੇ ਸੀ ਵਿਹਲੇ ਸੀ ਹੁਣੇ ਫਰੀ ਸੀ ਮੈਂ ਕਿਹਾ ਗੱਲ ਹੀ ਕਰ ਲਈ ੲੈ। ਫੋਨ ਚਲਾ ਲਿਏ ਥੋੜ੍ਹੀ ਦੇਰ।
ਹਾਂਜੀ, ਹਾਂਜੀ। ਮੈਂ ਵੀ ਬਸ ਮਾਰਕੀ ਮਤਲਬ ਬਾਜ਼ਾਰ ਗਈ ਸੀ। ਹੁਣੇ ਬਜ਼ਾਰੋਂ ਆਈ ਆ ਮੈਂ ਤੇ ਇੰਨਾ ਕੁ ਟ੍ਰੈਫਿਕ ਹੋ ਰਿਹਾ ਸੀ ਨਾ ਤਾਂ ਮੈਨੂੰ ਬੜੀ ਦੇਰ ਹੋ ਗਈ। ਅੱਜ ਕਲ ਨਾ ਟਰੈਫਿਕ ਦੀ ਬੜੀ ਸਮੱਸਿਆ ਹੋ ਗਈ ਹੈ।
ਟਰੈਫਿਕ ਦਾ ਵੀ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ। ਮਤਲਬ ਕਿ ਬਹੁਤ ਜ਼ਿਆਦਾ ਵਾਹਨ ਹੋ ਗਏ ਨਾ ਬਹੁਤ ਜ਼ਿਆਦਾ ਹਰ ਬੰਦੇ ਕੋਲ ਆਪਣਾ ਆਪਣਾ ਪਰਸਨਲ ਸਾਦਨ ਹੈਗਾ।
ਹਾਂਜੀ ਅੱਜ ਕੱਲ ਅੱਜ ਕੱਲ੍ਹ ਸ਼ਹਿਰਾਂ ਚ ਬ ਬਹੁਤ ਜ਼ਿਆਦਾ। ਟ੍ਰੈਫਿਕ ਵੱਧ ਗਿਆ ਹੈ ਨਾ ਸਭ ਤੋਂ ਵੱਡੀ ਮੈਨੂੰ ਲੱਗਦਾ। ਇੱਕ ਸਮੱਸਿਆ ਹੀ ਬਣ ਗਈ ਹੈ ਤਾਂ ਇਹਦਾ ਮੈਨੂੰ ਲੱਗਦਾ ਜਿਹੜਾ ਇੱਕ ਵੱਡਾ ਕਾਰਨ ਹੈ ਉਹ ਲੱਗਦਾ ਜਿਹੜੇ ਦਿਨ ਬ ਦਿਨ ਵਾਹਨ ਵੱਧਦੇ ਜਾ ਰਹੇ ਨੇ ਵੱਧ
ਹਾਂਜੀ, ਹਾਂਜੀ। ਹੁਣ ਇੱਕ ਮੰਨ ਲਓ ਇੱਕ ਬੰਦਾ ਇੱਕ ਘਰ ਚ ਚਾਰ ਜਣੇ ਹੈਗੇ ਨੇ ਮਤਲਬ ਚਾਰ ਬੰਦੇ ਹੈਗੇ ਨੇ ਘਰ ਇਚ। ਉਹਨਾਂ ਨੇ ਚਾਰਾਂ ਨੇ ਅਗਰ ਬਾਜ਼ਾਰ ਚ ਜਾਣਾ ਹੈ। ਚਾਰੋ ਅਲਗ- ਅਲੱਗ ਟਾਈਮ ਤੇ ਜਾਣਗੇ ਔਰ ਅਲੱਗ- ਅਲੱਗ ਸਾਧਨ ਤੇ ਜਾਣਗੇ। ਕੋਈ ਬਾਈਕ ਲੈ ਕੇ ਜਾ ਰਿਹਾ। ਕੋਈ ਐਕਟਵਾ ਲੈ ਕੇ ਜਾ ਰਿਹਾ। ਕੋਈ ਕਿੱਦਾਂ ਜਾ ਰਿਹਾ, ਕੋਈ ਕਾਰ ਤੇ ਜਾ ਰਿਹਾ। ਉਸ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ।
ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਪੂਰੀ ਸਹਿਮਤ ਹਾਂ। ਕਿ ਇੱਕ ਘਰ ਚ ਮਤਲਬ ਪੰਜ, ਛੇ ਬੰਦੇ ਹੈਗੇ। ਸਾਰਿਆਂ ਕੋਲ ਆਪਣੇ- ਆਪਣੇ ਵਾਹ ਹਨ ਹੈਗੇ। ਤੇ ਸਾਰਿਆਂ ਦਾ ਟਾਈਮ ਅਲੱਗ ਹੈ। ਤੇ ਅੱਜ ਕੱਲ ਨਾ ਮੈਨੂੰ ਇਹ ਕਾਰਨ ਵੀ ਲੱਗਦਾ ਹੈ। ਜਿਹੜਾ ਟ੍ਰੈਫਿਕ ਵੱਧ ਗਿਆ। ਇਹਦਾ ਇਹ ਕਾਰਨ ਵੀ ਹੈਗਾ। ਕਿ ਲੋਕੀ ਕੀ ਕਰਦੇ ਨੇ, ਜਿਹੜੇ ਟ੍ਰੈਫਿਕ ਨਿਯਮ ਹੈਗੇ। ਉਹਨਾਂ ਦਾ ਵੀ ਉਹ ਪਾਲਣ ਨਹੀਂ ਕਰਦੇ। ਹੈਲਮੇਟ ਨਹੀਂ ਪਹਿਨਦੇ, ਹਨਾ ਜਿਹੜੀ ਸੀਟ ਬੈਲਟ ਹੁੰਦੀ ਹੈ।
ਹਾਂਜੀ, ਜਿਹੜਾ ਕਾਰ ਚਲਾਉਂਦੇ ਨੇ, ਉਹਨਾਂ ਨੂੰ ਸੀਟ ਬੈਲਟ ਲਗਾਉਣੀ। ਬਹੁਤ ਜ਼ਰੂਰੀ ਹੈਗੀ ਹੈ। ਜਿਹੜਾ ਕਾਰ ਚਲਾ ਰਿਹਾ ਉਹਨੂੰ ਸੀਟ ਬੈਲ ਲਗਾਉ ਬਹੁਤ ਜ਼ੂਰੀ ਹੈ। ਲੇਕਿਨ ਲਗਾਉਂਦੇ ਹੀ ਨਹੀਂ। ਅੱਛਾ ਉਸ ਤੋਂ ਬਾਅਦ, ਲਾਲ ਬੱਤੀ ਤੇ ਰੁਕਣਾ ਹੁੰਦਾ। ਰੁਕਦੇ ਵੀ ਨੀ ਜੀ, ਲਾਲ ਬੱਤੀ ਦੇ ਕੋਈ ਹੀ ਨਹੀਂ ਕਰਦੇ।
ਹਾਂਜੀ- ਹਾਂਜੀ ਉਹੀ ਨਾ, ਲੋਕੀ ਨਾ ਮਤਲਬ ਬਿਲਕੁਲ ਵੀ ਜਿਹੜੇ ਵਾਹਨ ਵਾਲੇ।
ਹਾਂਜੀ।
ਵਾਹਨ ਆਲੇ ਉਹ ਹੁੰਦੇ ਹੈ, ਨਾ।
ਹਾਂਜੀ।
ਉਹਨਾਂ ਦਾ ਬਿਲਕੁਲ ਵੀ, ਉਹ ਅਹ ਮਤਲਬ ਕਿ ਜਿਵੇਂ ਨਿਯਮ ਹੁੰਦੇ। ਪਾਲਣ ਨੀ ਕਰਦੇ, ਠੀਕ ਆ। ਤਾਂ ਜਿਸ ਕਰਕੇ, ਇੰਨੇ ਐਕਸੀਡੈਂਟ ਵੱਧਦੇ ਜਾ ਰਹੇ ਨੇ।
ਬਿਲਕੁਲ ਜੀ, ਮੈਂ ਕਹਿ ਰਿਹਾ। ਅਗਰ ਰੈੱਡ ਲਾਈਟ ਹੈਗੀ। ਲਾਲ ਬੱਤੀ ਹੈਗੀ ਹੈ। ਤਾਂ ਵੀ ਗੱਡੀ ਚੱਲ ਹੀ ਰਹੀ ਹੈ, ਮਤਲਬ ਗੱਡੀ ਨੂੰ ਰੋਕਦੇ ਓਦਾਂ ਹੀ ਪਾਰ ਕਰਦੇ, ਉਸਦੇ ਚੱਕਰ ਚ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ, ਇੱਕ ਸਪੀਡ ਲਿਮਿਟ ਦਾ ਧਿਆਨ ਨੀ ਰੱਖਦੇ ਮਤਲਬ। ਮੰਨ ਲਓ ਹੁਣ ਜਿੱਧਰ ਸਪੀਡ ਚੱਲਣੇ ਹੈ, ਸੱਤਰ- ਅੱਸੀ ਦੀ ਉਹਦੇ ਤੇ, ਮਤਲਬ ਸੋ ਦੀ ਸਪੀਡ ਹੀ ਚੱਲ ਰਹੀ ਹੈ ਗੱਡੀ, ਕੁਛ ਉਹਨਾਂ ਨੂੰ ਪਤਾ ਨਹੀਂ। ਫੇਰ ਕੀ ਹੁੰਦਾ। ਅੱਗੇ ਐਕਸੀਡੈਂਟ ਹੁੰਦਾ। ਅੱਛਾ ਲਿਮਿਟ ਨਾਲ ਚਲਾਉਣਗੇ ਤਾਂ ਲਿਮਿਟ ਨਾਲ ਚਲਾਣਗੇ ਤੇ ਬਹੁਤ ਫਾਇਦੇ ਹੈਗੇ ਨੇ, ਇੱਕ ਤਾਂ ਉਹ ਚਲਾਨ ਤੋਂ ਬਚਣ ਗੇ। ਟੀ ਮੀਟਰ ਤੋ ਮਤਲਬ, ਹਾਂਜੀ ਸਾ ਤੋਂ ਵੀ ਬਚਣਗੇ। ਉਸ ਤੋਂ ਬਾਅਦ ਕੰਟਰੋਲ ਵੀ ਅੱਛਾ ਰਹੇਗਾ ਗੱਡੀ ਤੇ, ਲੇਕਿਨ ਏ ਸਮਝਦੇ ਨਹੀਂ।
ਬਿਲਕੁਲ ਨਹੀਂ ਸਮਝਦੇ, ਅੱਜ-ਕੱਲ ਲੋਕੀ। ਮਤਲਬ ਕੀ ਕਰਦੇ ਨੇ ਬਿਨਾਂ ਵਜਾ ਤੋਂ ਲੋਕ ਕੀ ਅੱਜ ਕੱਲ ਕੀ ਕਰ ਰਹੇ ਹੁੰਦੇ ਨੇ, ਹੋਨ ਬਜਾਈ ਜਾ ਰਹੇ ਹੈ। ਤੇ ਲਾਲ ਬੱਤੀ ਦੇਖ ਕੇ ਉਹਨਾਂ ਨੇ ਰੁਕਣਾ ਨਹੀਂ ਹੈ। ਇਕ ਦਮ ਗੱਡੀ ਚਲਾਈ ਜਾਣੀ ਹੈ। ਜਿਹਦੇ ਕਰਕੇ ਕਿੰਨੀ ਦੁਰਘਟਨਾ ਹੋ ਜਾਂਦੀਆਂ ਨੇ ਹਨਾ। ਤੇ ਟ੍ਰੈਫਿਕ ਦਾ ਬਿਲਕੁਲ ਵੀ ਜਿਹੜੇ ਨਿਯਮ ਹੈ ਉਹਨੂੰ ਬਿਲਕੁਲ ਵੀ ਉਹ ਨਾ ਫੋਲੋ ਨੀ ਕਰਦੇ। ਬਿਲਕੁਲ ਵੀ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕਰ ਰਹੇ।
ਹਾਂਜੀ, ਸਹੀ ਗੱਲ ਹੈ-ਸਹੀ ਗੱਲ ਹੈ। ਕਈ ਤਾਂ ਬਸ ਹੁਣ ਕੀ ਕਰੀਏ, ਅਹ ਕਈ ਹੁੰਦੇ ਨੇ ਸ਼ਰਾਰਤੀ ਮਤਲਬ, ਜਿਹੜੇ ਦਾਰੂ ਪੀ ਕੇ ਚਲਾਉਂਦੇ ਨੇ ਦਾਰੂ ਪੀਕੇ‌ ਤਾ ਗੱਡੀ ਚਲਾਣੀ ਹੀ ਨੀ ਚਾਹੀਦੀ। ਬਿਲਕੁਲ ਵੀ। ਲੋਕ ਦਾਰੂ- ਦੂਰੂ ਪੀ ਕੇ ਆਪਣਾ ਗੱਡੀ ਚਲਾਉਂਦੇ ਨੇ। ਦਾਰੂ ਪੀ ਕੇ ਫੇਰ ਆਊਟ ਔਫ ਕੰਟਰੋਲ ਹੋ ਜਾਂਦੀ ਗੱਡੀ। ਐਕਸੀਡੈਂਟ ਆਪਣਾ ਤਾਂ ਨੁਕਸਾਨ ਹੈ ਹੀ, ਸਾਹਮਣੇੇ ਵਾਲੇ ਦਾ ਵੀ ਨੁਕਸਾਨ ਹੈ, ਜਿਹਦੇ ਵਿੱਚ ਗੱਡੀ ਵੱਜੇਗੀ। ਹ
ਹਾਂਜੀ, ਹਾਂਜੀ ਸਹੀ ਗੱਲ ਹੈ। ਕਿਉਂਕਿ ਨਾ ਦੇਖੋ ਫੇਰ, ਜੇ ਆਪਾਂ ਟ੍ਰੈਫਿਕ ਦੇ ਨਿਯਮ ਬੰਨੇ ਹੋਏ ਨੇ। ਆਪਾਂ ਉਹਨਾਂ ਨੂੰ ਜਿਵੇਂ, ਫੋਲੋ ਨਹੀਂ ਕਰਾਂਗੇ ਠੀਕ ਹੈ। ਉਹਨਾਂ ਨੂੰ ਆਪਣੀ ਜ਼ਿੰਦਗੀ ਚ, ਆਪਾਂ ਲ ਗੂ ਨਹੀਂ ਕਰਾਂਗੇ ਤੇ ਕੀ ਹੋਏਗਾ। ਇੱਕ ਤਾਂ ਸਾਡੇ ਸਮੇਂ ਦੀ ਵੀ ਬਰਬਾਦੀ ਹੋ ਰਹੀ ਹੈ। ਠੀਕ ਹੈ‌, ਜੇ ਆਪਾਂ ਬਿਲਕੁਲ ਜਿਵੇਂ, ਉਹਨਾਂ ਨੇ ਕਿਹਾ ਹੈ ਕਿ ਲਾਲ ਬ ਤੇ ਤੁਸੀਂ ਰੁਕਣਾ ਹੈ। ਪਰ ਆਪਾਂ ਨਹੀਂ ਰੁਕ ਰਹੇ, ਆਪਾਂ ਚਲੀ ਜਾ ਰਹੇ ਆ, ਚਲੀ ਜਾ ਰਹੇ ਹਾਂ ਹਨਾ। ਤਾਂ ਸਾਡਾ ਹੀ ਸਮੇਂ ਖ਼ਰਾਬ ਹੋਏਗਾ। ਕਿਉਂਕਿ ਦੇਖੋ ਉਹਦੇ ਤੋਂ ਟ੍ਰੈਫਿਕ ਵੱਧਦਾ ਜਾਏਗਾ- ਵੱਧਦਾ ਜਾਏਗਾ।
। ਅੱਛਾ ਸਾਡੇ ਸ਼ਹਿਰਾਂ ਚ ਏਦਾਂ ਹੈਗਾ ਜਿੱਦਾਂ
ਜਾਮ ਹੁੰਦਾ। ਉਹਦੇ ਕਾਰਨ ਸਾਡਾ ਪ੍ਰਦੂਸ਼ਣ ਵੀ ਵੱਧਦਾ ਨਾ ਜਾ ਰਿਹਾ, ਕਿਉਂਕਿ ਲੋਕੀ ਕੀ ਕਰਦੇ ਨੇ, ਉਹੀ ਤੁਸੀਂ ਜਿਵੇਂ ਕਿਹਾ ਸੀ ਕਿ, ਇੱਕ ਘਰ'ਚ ਚਾਰ-ਪੰਜ ਬੰਦੇ ਨੇ ਹਨਾ, ਉਹ ਨਿਕਲ ਰਹੇ ਨੇ ਇਕੱਠੇ ਹੋਕੇ ਤਾਂ ਫਿਰ ਉਹਨਾਂ ਨੂੰ ਵੀ ਇਹੀ ਹੋਣਾ ਚਾਹੀਦਾ ਹੈ, ਕਿ ਚਲੋ ਆਪਾਂ ਇੱਕ ਹੀ ਵਾਹਨ ਇਸਤੇਮਾਲ ਕਰਲੇ। ਨਹੀਂ ਤਾਂ ਜਿਹੜੇ ਸਰਕਾਰੀ ਵਾਹਨ ਹੈ, ਉਹ ਵੀ ਆਪਾਂ ਉਪਯੋਗ'ਚ ਲਾ ਸਕ ਜਿਦੋਂ ਤੋਂ, ਜਿਹੜਾ ਪ੍ਰਦੂਸ਼ਣ ਹੈ ਨਾ ਉਹ ਘੱਟ ਹੋਏ।
ਬਿਲਕੁਲ ਜੀ, ਪਬਲਿਕ ਟਰਾਂਸਪੋਰਟ ਨੂੰ ਲੈਣਾ ਚਾਹੀਦਾ, ਆਪਣੇ ਸਾਧਨ ਲੈਕੇ ਤੇ ਚੱਲਦੇ ਨੇ, ਟ੍ਰੇਨਾਂ ਹੈਗੀਆਂ, ਬੱਸਾਂ ਹੈਗੀਆਂ ਹੋਰ ਬਹੁਤ ਹੈਗੇ ਨੇ।
ਹਾਂਜੀ, ਕਈ ਲੋਕੀ ਨਾ, ਮੈਂ ਐਂ ਵੀ ਸੋਚਦੀ ਹੈਗੀ ਕਦੀ-ਕਦੀ ਕਿ ਕਈ ਲੋਕੀ ਐਵੇਂ ਵੀ ਕਰਦੇ ਨੇ, ਕਿ ਉਹ ਜਲਦੀ-ਜਲਦੀ'ਚ ਨਿ ਨਿਕਲ ਜਾਂਦੇ ਨੇ, ਤੇ ਗਲਤ ਦਿਸ਼ਾ'ਚ ਵੜ ਜਾਂਦੇ ਨੇ, ਠੀਕ ਆ। ਜਿਹਦੇ ਕਰਕੇ ਹੋਰ ਜਾਮ ਵੱਧ ਜਾਂਦਾ। ਉਹਨਾਂ ਨੂੰ ਨਹੀਂ ਪਤਾ ਆਪਾਂ ਕਿਹੜੀ ਦਿਸ਼ਾ'ਚ ਜਾਣਾ। ਤੇ ਉਹ ਗਲਤ ਦਿਸ਼ਾ'ਚ ਵਾ, ਮਤਲਬ ਵਾੜਕੇ, ਫਿਰ ਆਪਣੀ ਗੱਡੀ, ਜਿਵੇਂ ਉਹ ਵਾਪਿਸ ਕਰਨ ਲੱਗ
ਹਾਂਜੀ ਰੋਂਗ ਸਾਈਡ ਤੋਂ, ਹਾਂਜੀ-ਹਾਂਜੀ ਰੋਂਗ ਸਾਈਡ ਤੋਂ, ਰਾਈਟ ਸਾਈਡ ਆਗਿਆ, ਜਾਮ ਵੱਧਦਾ ਹੈਗਾ ਉਹਦੇ'ਚ ਵੀ, ਅੱਛਾ ਓਸ ਤੋਂ ਬਾਅਦ ਕੀ ਹੁੰਦਾ ਜੀ। ਕਈ ਬੰਦੇ ਵੀ ਫੋਨ ਚਲਾ ਰਹੇ ਨੇ, ਚਲੋ ਗੱਡੀ ਚੱਲ ਰਹੀ ਹੈ, ਤੇ ਫੋਨ ਦੇ ਨਾਲ-ਨਾਲ ਗੱਡੀ ਵੀ ਚੱਲ ਰਹੀ ਹੈ। ਧੁੰਦ ਤੋ ਹੁਣ ਵੀ ਇਕ ਹੱਥ ਫੋਨ ਏ, ਇਕ ਹੱਥ ਵਿਚ ਗੱਡੀ ਆਪਣਾ ਜਾ ਰਹੇ ਨੇ। ਉਹਦੇ ਨਾਲ ਵੀ ਐਕਸੀਡੈਂਟ ਬਹੁਤ ਜ਼ਿਆਦਾ ਵੱਧਦੇ ਨੇ, ਬਹੁਤ ਜ਼ਿਆਦਾ। ਸਾਰੇ ਮਤਲਬ ਕਿ ਅਗਰ ਸੋ ਵਿਚੋਂ ਮੰਨਕੇ ਚਲੋ, ਸੋ ਵਿੱਚੋ ਅਗਰ ਸੌ ਐਕਸੀਡੈਂਟ ਹੋ ਨਾ, ਉਹਦੇ'ਚੋਂ ਸੱਤਰ ਐਕਸੀਡੈਂਟ ਤੇ ਐਸੇ ਕਰਕੇ ਹੈਗੇ ਨੇ, ਗੱਡੀ ਦੇ ਕਰਕੇ। ਫੋਨ ਕਰਕੇ, ਫੋਨ ਯੂਜ ਕਰਦੇ ਨਾ
ਸਹੀ ਗੱਲ, ਬਿਲਕੁਲ। ਗੱਡੀ ਚਲਾਂਦੇ ਤਾਂ ਬਿਲਕੁਲ਼ ਵੀ, ਸਾਨੂੰ ਕੋਈ ਫ਼ੋਨ ਦਾ ਇਸਤੇਮਾਲ ਨਹੀਂ ਕਰਨਾਂ ਚਾਹੀਂਦਾ। ਸਾਨੂੰ ਪ੍ਰੌਪਰ ਜਿਹ੍ੜੇ ਉਹਨਾਂ ਨੇ ਕਿਹਾਂ ਹੈ ਵੀ, ਆਪਾ ਸੜਕ ਤੇ ਬੈਲ ਮਤਲਬ ਕਿ, ਜਦੋਂ ਆਪਾਂ ਬਾਈਕ ਚਲਾ ਰਹੇਂ ਹਾਂ, ਐਕਟੀਵਾ ਚਲਾ ਰਹੇਂ ਸਾਨੂੰ ਹੈਲਮੇਟ ਲਗਾਣਾ ਚਾਹੀਂਦਾ, ਆਪਾਂ ਗੱਡੀ ਚਲਾ ਰਹੇ ਹਾਂ ਸਾਨੂੰ ਸੀਟ-ਬੈਲਟ ਪਾਣੀ ਚਾਹੀਦੀ ਉਹ ਸਾਰੇ ਸਾਨੂੰ ਫੋਲੋ ਕਰਨੇਂ ਚਾਹੀਦੇ, ਤੇ ਸਰਕਾਰ ਨੂੰ ਵੀ ਮੈਂਨੂੰ ਲੱਗਦਾ ਜਿਵੇਂ ਨਾ ਅਹ, ਹੁਣ ਉਹਨਾਂ ਨੂੰ ਪਤਾ ਹੈ ਕਿ, ਇਸ ਰੋਡ ਤੋਂ, ਇਸ ਸੜਕ ਤੋਂ, ਮੇਨ ਰਸਤਾ ਜਾ ਰਿਹਾ, ਠੀਕ ਹੈਂ ਤਾਂ ਸਰਕਾਰ ਦੀ ਵੀ ਮੈਨੂੰ ਲੱਗਦਾ ਵੀ, ਇੱਕ ਜਿੰਮੇਵਾਰੀ ਬਣਦੀ ਏ ਉਹਨਾਂ ਨੂੰ ਸੜਕਾਂ ਚੋੜੀਆਂ ਬਣਾਣੀ ਚਾਹੀਦੇ, ਜਿਹਦੇ ਕਰਕੇ ਜਿਹੜਾ ਟ੍ਰੈਫਿਕ ਹੈ ਉਹ ਨਾ ਹੋਏ, ਹਾਈਵੇ ਬਣਾਣੇ ਚਾਹੀਦੇ ਆ, ਹੈਨਾ।
ਹਾਂਜੀ-ਹਾਂਜੀ, ਬਿਲਕੁਲ।
ਤੇ ਓਦੋਂ ਤੋਂ ਵੀ ਮੈਨੂੰ ਲੱਗਦਾ ਕਿ, ਟ੍ਰੈਫਿਕ ਘੱਟ ਹੋਊਗਾ ਥੋੜਾ।
ਹਾਂਜੀ। ਕਈ ਲੋਕ ਤਾਂ ਐ ਇੰਨੇ ਲਾਪਰਵਾਹ ਹੈਗੇ ਨੇ, ਮੰਨ ਲਓ ਕੋਈ ਸਰਕਾਰੀ ਗੱਡੀ ਆ ਗਈਂ, ਜਿਂਵੇ ਐਂਬੂਲੈਂਸ ਵਗੈਰਾ ਹੋ ਗਈਂ ਨਾ ਐਬੂਲੈਂਸ ਹੋਗੀ, ਫਾਇਰ ਬ੍ਰਿਗੇਡ ਹੋਗੀ, ਇਹਨਾਂ ਨੂੰ ਵੀ ਰਸਤਾਂ ਦੇਣ ਤੋਂ ਮਤਲਬ ਕਿ ਮਤਲਬ ਆਪ ਹੀ ਨਿਕਲਣਾ ਹੁੰਦਾ, ਪਹਿਲਾਂ ਕਿ ਅਸੀਂ ਨਿਕਲ ਜਾਂਗੇ, ਬਾਅਦ'ਚ ਆ ਨਿੱਕਲੇਗਾ, ਉਹਨਾ ਨੂੰ ਪਹਿਲੇ ਰਸਤਾ ਦੇਣਾਂ ਚਾਹੀਂਦਾ ਨਾ।
ਹਾਂਜੀ, ਨਹੀਂ। ਬਿਲਕੁਲ ਸਹੀ ਗੱਲ ਹੈ, ਲੋਕੀ ਕਹੀ ਸਮਝਦੇ ਨਹੀਂ ਆ, ਉਹ ਕੋਈ ਵੀ ਮਤਲਬ ਇਹੋ ਜਿਹੀ ਗੱਡੀ ਆ ਰਹੀ ਹੈ, ਉਹਨਾਂ ਨੂੰ, ਰਾਸਤਾ ਉਹਨਾਂ ਨੇ ਦੇਣਾ ਨਹੀ ਆ, ਉਹਨਾਂ ਨੇ ਆਪਣੀ ਗੱਡੀ ਪਹਿਲੇ ਨਿਕਾਲਣੀ ਐ, ਅੱਜ-ਕੱਲ ਦੇਖੋ ਟ੍ਰੈਫਿਕ ਦਾ ਕਾਰਨ ਹੀ ਐਹੀ ਬਣ ਗਿਆ, ਕਿ ਸਾਰੇ ਲੋਕੀ ਕੀ ਕਰਦੇ ਨੇ, ਉਹਨਾਂ ਦਾ ਐਹੀ ਹੈ, ਕਿ ਆਪਾਂ ਪਹਿਲੇ ਜਾਣਾ, ਆਪਾਂ ਪਹਿਲੇ ਜਾਣਾ, ਸਾਰਿਆਂ ਨੂੰ ਜਲਦੀ ਐ। ਇਹਦੇ, ਇੱਹੀ ਚੱਕਰ'ਚ ਇੰਨੇਂ ਜ਼ਿਆਦਾ ਐਕਸੀਡੈਂਟ ਦਿਨ ਬ ਦਿਨ ਵੱਧਦੇ ਜਾ ਰਹੇ ਨੇ।
ਹਾਂ ਜੀ। ਜਿੱਥੇ ਲਿਮੀਟ ਹੈਗੀ ਏ, ਗੱਡੀ ਚਲਾਣ ਦੀ ਪੰਜਾਹ ਦੀ ਸਪੀਡ ਦੀ, ਉੱਥੇ ਚੱਲਦੀ ਗੱਡੀ ਅੱਸੀ ਸਪੀਡ ਦੀ, ਫ਼ਿਰ ਕੀ ਹੁੰਦਾ ਕੰਟਰੋਲ ਨੀ ਹੁੰਦੀ ਐਕਸੀਡੈਂਟ ਹੁੰਦਾ, ਉਹਦੇ ਨਾਲ਼ ਵੀ।
ਦਿਨ ਬ ਦਿਨ ਵੱਧਦਾ ਜਾ ਰਿਹਾਂ ਜੀ, ਦਿਨ ਬ ਦਿਨ, ਔਰ ਲੋਕੀਂ ਪਤਾ ਕਿ ਟ੍ਰੈਫਿਕ, ਦਾ ਇੱਕ ਹੋਰ ਕਾਰਨ ਇਹ ਵੀ ਹੈਗਾ ਮੰਨ ਲਓ ਆਪਾਂ ਦਸ ਕਦਮ, ਮਤਲਬ ਦਸ-ਮਿੰਟ ਦਾ ਸਾਡਾ ਰਾਸਤਾ ਹੈਗਾ, ਆਪਾਂ ਦੁਕਾਨ ਕਿਤੇ ਹੀ ਜਾਣਾਂ ਜਾਂ ਸਬਜ਼ੀ ਲੈਣ ਵੀ ਜਾਣਾਂ ਲੋਕਾਂ ਨੇ ਕੀ ਕਰਨਾ ਗੱਡੀਆਂ ਨਿਕਾਲ ਲੈਨੀਆ। ਬਾਈਕਾਂ ਨਿਕਾਲ ਲੈਣੀਆਂ,
ਹਾਂਜੀ-ਹਾਂਜੀ, ਪੈਦਲ ਜਾ ਸਕਦਾ ਬੰਦਾ ਮਤਲਬ ਦੋ ਚਾਰ ਮਿੰਟ ਦਾ ਰਸਤਾ ਹੈਗਾਂ ਪੈਦਲ ਵੀਂ ਜਾਂ ਸਕਦਾਂ ਲੇਕਿਨ ਨਹੀਂ, ਅੱਜ ਕੱਲ੍ਹ ਲੋਕਾਂ ਨੂੰ ਸਹੂਲਤ ਇਤਨੀ ਮਿਲ ਗਈ ਹੈਂ ਨਾਂ ਉਹ ਕਹਿੰਦੇ ਵੀ ਸਾਧਨ ਹੈਗਾਂ ਆਪਣੇ ਕੋਲ ਸਾਧਨ ਦੀ ਇਸਤੇਮਾਲ ਕਰੀਏਂ ਅਸੀਂ।
ਹਾਂਜੀ, ਲੋਕੀ ਮਤਲਬ ਉਹ ਇਹ ਸੋਚਦੇ ਆ ਵੀ ਆਪਾਂ ਜਿਹੜਾਂ ਛੋਟਾਂ ਜਿਹਾਂ ਵੀ, ਉਹ ਹੈਗਾ ਨਾ ਅਹ ਜਿਹੜਾਂ ਰਾਸਤਾ ਹੈ ਉਹ ਆਪਾਂ ਪੈਦਲ ਨੀ ਕਰਨਾ ਉਹ ਆਪਾਂ ਜਾ ਤਾ ਅ ਗੱਡੀ ਨਾਲ਼ ਕਰਨਾ ਜਾ ਤਾ ਆਪਾਂ ਸਾਈਕ ਉਹਦੇ ਨਾਲ਼ ਕਰਨਾ ਬਾਈਕ ਨਾਲ਼ ਕਰਨਾ। ਪਰ ਮੈਨੂੰ ਮੈ ਤਾਂ ਇਹ ਸਮਝਦੀ ਹਾਂ ਕਿ ਸਾਨੂੰ ਜਿਹੜਾਂ ਛੋਟਾ ਛੋਟਾ ਰਸਤਾ ਹੈਗਾ, ਜਿਵੇਂ ਸਬਜ਼ੀ ਲੈਣ ਜਾਣੀਆ ਹੈ ਬਜ਼ਾਰ ਜਿਹੜਾਂ ਦਸ ਪੰਦਰਾਂ ਮਿੰਟ ਦੀ ਦੂਰੀ ਤੇ ਹੈ। ਉਹ ਆਪਾਂ ਪੈਦਲ ਵੀ ਜਾਂ ਸਕਦੇ ਹਾਂ।
ਹਾਂਜੀ, ਪੈਦਲ ਨਾਲ ਕੀ ਹੋਏਗਾ ਪੈਦਲ ਨਾਲ਼ ਆਪਣੀ ਸਿਹਤ ਵੀ ਸਹੀ ਰਹਿੰਦੀ ਨਾਂ ਲੋਕ ਨੀ ਸਮਝਦੇ ਨਾਂ ਇਸ ਚੀਜ਼ ਨੂੰ। ਆਪਣਾ ਐਕਟੀਵਾ ਉਕਟਵਾ ਹੈਗੀ ਜੋ ਵੀ ਬਾਈਕ ਹੈਗੀ ਆਪਣਾ ਚੱਕੀ ਤੇ ਚਲੇ ਗਏ ਜੀ। ਉਹਦੇ ਨਾਲ ਛੋਟੇ ਛੋਟੇ ਬਾਜ਼ਾਰਾ ਚ ਬਾਜ਼ਾਰ ਵੈਸੇ ਹੀ ਛੋਟੇ ਛੋਟੇ ਹੁੰਦੇ ਨੇ ਗਲੀਆ ਵੀ ਛੋਟੀਆ ਛੋਟੀਆ ਹੁੰਦੀਆ। ਉੱਥੇ ਜਾਂਦੇ ਨੇ ਗੱਡੀ ਮੰਨ ਲਵੋ ਕਿੱਧਰੇ ਖੜੀ ਵੀ ਕਰਤੀ ਤੁਸੀਂ ਤੇ ਉਹ ਟ੍ਰੈਫਿਕ ਫਿਰ ਵੱਧ ਜਾਂਦਾ ਉੱਧਰ,
ਹਾਂਜੀ, ਮੈਨੂੰ ਤਾਂ ਲੱਗਦਾ ਜਿਵੇਂ ਆਪਾਂ ਦੇਸ਼ ਦੇ ਨਾਗਰਿਕ ਹੈਗੇ ਐ, ਤਾਂ ਜਿਹੜੀ ਸਾਡੀ ਸਰਕਾਰ ਹੈ ਪ੍ਰਸ਼ਾਸਨ ਹੈ ਉਹ ਜੇ ਮਿਲ ਕੇ ਪਰਿਆਸ ਕਰੇ ਨਾ, ਤਾਂ ਇਹ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਕਾਫ਼ੀ ਹੱਦ ਤੱਕ ਮੈਨੂੰ ਲੱਗਦਾ ਸੁਧਾਰ ਚ ਆ ਸਕਦੀ ਹੈ।
ਹੈਨਾ ਔਰ ਇਹ ਸਾਡੀ ਇੱਕ ਜਿੰਮੇਵਾਰੀ ਵੀ ਬਣਦੀ ਹੈਗੀ ਕਿ ਆਪਾਂ ਦੇਸ਼ ਦੇ ਨਾਗਰਿਕ ਹੈ, ਤਾਂ ਸਾਨੂੰ ਜਿਹੜੇ ਯਾਤਾਯਾਤ ਦੇ ਉਹਨਾਂ ਨੇ ਸਾਨੂੰ ਨਿਯਮ ਦਿੱਤੇ ਹੋਏ ਨੇ ਉਹ ਸਾਨੂੰ ਉਹਨਾਂ ਦਾ, ਪਾਲਣ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਹੀ ਨਹੀਂ ਕਰਾਂਗੇ, ਤੇ ਕੱਲ੍ਹ ਕੱਲ੍ਹ ਨੂੰ ਆਪਾਂ ਆਪਣੇ ਬੱਚਿਆਂ ਨੂੰ, ਕਿਵੇਂ ਦੱਸਾਂ ਹੈਨਾ,
ਹਾਂ, ਉਹ ਤਾਂ ਗੱਲ ਸਹੀ ਏ, ਬਿਲਕੁਲ ਸਹੀ ਗੱਲ ਐ ਤੁਹਾਡੀ। ਉਹ ਤਾ ਸਾਡੀ ਜਿੰਮੇਵਾਰੀ ਬਣਦੀ ਹੈ ਸਰਕਾਰ ਨੇ ਤੇ ਆਪਣੇ ਵੱਲੋਂ ਪੂਰੇ ਕਦਮ ਨੂੰ ਉਠਾਏ ਦੇ ਨੇ। ਮਤਲਬ ਸਾਡੇ ਸ਼ਹਿਰ ਚ ਨੀ ਹੈਗਾ ਛੋਟੇ ਛੋਟੇ ਮਤਲਬ ਜਿੱਦਾਂ ਕਿ ਚੰਡੀਗੜ੍ਹ ਵਗੈਰਾ ਵੱਡੇ ਵੱਡੇ ਸ਼ਹਿਰ ਹੈਗੇ ਨਾ ਜਿਵੇਂ, ਉੱਧਰ ਇਸ ਚੀਜ਼ ਦੀ ਬਹੁਤ ਜ਼ਿਆਦਾ ਅਹਿਮੀਅਤ ਹੈਗੀ ਹੈ।
ਹਾਂਜੀ, ਹਾਂਜੀ, ਮਤਲਬ ਉਹੀ ਵੱਡੇ ਵੱਡੇ ਜਿਹੜੇ ਸ਼ਹਿਰ ਹੁੰਦੇ ਨੇ, ਅ ਉੱਥੇ ਤਾਂ ਮਤਲਬ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਵੀ ਤੁਸੀਂ ਹੈਲਮੇਟ ਪਾਉਣਾ ਨਹੀਂ ਤਾਂ ਤੁਹਾਡਾ ਚਲਾਨ ਹੋਜਏਗਾ, ਛੋਟੇ ਸ਼ਹਿਰਾਂ ਚ ਇਹ ਚੀਜ਼ਾਂ ਘੱਟ ਨੇ। ਤਾਂ ਸਾਨੂੰ ਛੋਟੇ ਸ਼ਹਿਰਾਂ ਚ ਵੀ ਮੈਨੂੰ ਲੱਗਦਾ ਹੈ ਇਹ ਚੀਜ਼ਾਂ ਲਾਗੂ ਕਰਨੀ ਚਾਹੀਦੀ ਹੈ, ਵੀ ਆਪਾਂ ਹੈਲਮੇਟ ਤੋਂ ਬਿਨਾਂ ਬਾਹਰ ਨੀ ਜਾਣਾ ਆਪਾਂ ਟ੍ਰੈਫਿਕ ਨਹੀਂ ਕਰਨਾ ਹੈਗਾ ਬੇਮਤਲਬ ਦਾ,
ਹਾਂਜੀ, ਉਹਦੇ ਚ ਵੀ ਪ੍ਰਸ਼ਾਸਨ ਦਾ ਸਾਥ ਚਾਹੀਦਾ ਨਾ ਬਿਲਕੁਲ। ਅਗਰ ਪੁਲਿਸ ਵਗੈਰਾ ਟ੍ਰੈਫਿਕ ਪੁਲਿਸ ਜੋ ਵੀ ਹੁੰਦੀ ਆਪਣਾ ਪੂਰੀ ਜਿੰਮੇਵਾਰੀ ਨਾਲ ਕੰਮ ਕਰੇਗੀ ਤੇ ਸਭ, ਕਾਫ਼ੀ ਦੁਰਘਟਨਾ ਬਚੇਗੀ ਕਾਫੀ ਐਕਸੀਡੈਂਟ ਹੋਣ ਤੋਂ ਬਚਣ ਗੇ ਨਾ।
ਹਾਂਜੀ, ਆਹ ਤਾਂ ਮੈਨੂੰ ਲੱਗਦਾ ਜਿਵੇਂ ਸਾਡੀ ਵੀ ਹੈ, ਪ੍ਰਸ਼ਾਸਨ ਦੀ ਹੈ ਦੋ ਹੱਥੋ ਨਾਲ਼ ਕੰਮ ਹੋਏਗਾ ਇੱਕ ਹੱਥ ਨਾਲ ਕੁਛ ਨੀ ਹੋ ਸਕਦਾ।
ਹਾਂਜੀ, ਬਿਲਕੁਲ-ਬਿਲਕੁਲ।
ਹਾਂਜੀ, ਤਾਂ ਮੈਨੂੰ ਤੁਹਾਡੇ ਨਾਲ ਮਤਲਬ ਇ ਟ੍ਰੈਫਿਕ ਬਾਰੇ ਗੱਲ ਕਰਕੇ ਕੇ ਇਹਦੇ ਤੇ ਵਿਚਾਰ ਸਾਂਝੇ ਕਰਕੇ ਆਪਣੇ ਮੈਨੂੰ ਬਹੁਤ ਚੰਗਾ ਲੱਗਾ। ਤੁਹਾਡੇ ਨਾਲ ਤਾਂ ਮੈਂ ਜਾਗਰੂਕ ਕਰਾਂਗੀ ਹੋਰ ਨਾਗਰਿਕਾਂ ਨੂੰ ਵੀ ਕਿ ਤੁਸੀਂ ਘੱਟ ਤੋਂ ਘੱਟ ਟ੍ਰੈਫਿਕ ਕਰਨਾ ਤੇ ਘੱਟ ਤੋਂ ਘੱਟ ਵਾਹਨ ਲੈ ਕੇ ਤੁਸੀਂ ਬਾਹਰ ਨਿਕਲਣਾ।
ਹਾਂਜੀ-ਹਾਂਜੀ, ਮੈਨੂੰ ਵੀ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰ ਕੇ